ਅੱਛਾ
ਸਸ਼੍ਰੀ ਅਕਾਲ ਜੀ।
ਹੋਰ ਜੀ ਹਾਂਜੀ- ਹਾਂਜੀ ਤੁਸੀਂ ਸੁਣਾਓ?
ਅਸੀ ਵਧੀਆ।
ਹੋ ਗਏ ਲਰਨ
ਕੁਛ ਨੀ ਬਸ ਹਾਂਜੀ ਲੰਚ ਤੇ ਹੋ ਗਿਆ ਬਸ ਭਾਂਡੇ ਕਰ ਰਹੀ ਸੀ।
ਅੱਛਾ ਅੱਛਾ।
ਹਾਂਜੀ।
ਅੱਛਾ ਭਾਂਡੇ ਤੁਸੀਂ ਲਗਾਏ ਨਹੀਂ ਹੋਏ ਆਪ ਕਰਦੇ ਹੋ?
ਹਾਂਜੀ ਆਪ ਹੀ ਕਰਨੇ ਹੋਰ ਬਸ ਲੇਟ ਆਂਦੇ ਨੇ ਆਂਟੀ ਪਹਿਲੇ ਲਵਾਈ ਸੀ ਅਸੀਂ ਇੱਕ ਦੋ ਮਹੀਨੇ।
ਹਮ-ਹਮ
ਤਬ
ਸਹੀ ਗੱਲ ਹੈ ਹਾਂ ਫਿਰ ਉਹ ਹਾਂ ਫੇਰ ਪਏ ਰਹਿੰਦੇ ਚੰਗਾ ਨੀ ਲੱਗਦਾ ਫੇਰ ਆਪ ਕਰਨੇ ਪੈਂਦੇ ਨੇ ਵਿੱਚੋਂ ਵਿੱਚੋਂ ਥੋੜੇ ਥੋੜੇ। ਹਮ-ਹਮ
ਹੋਰ ਤਾਡਾ ਹੋ ਗਿਆ ਲੰਚ?
ਹਾਂਜੀ ਬਸ ਮੈਂ ਵੀ ਕਮਰਾ ਕੁਮਰਾ ਸਮੇਟਿਆ ਸੀ ਅੱਜ ਬੱਚਾ ਸੋ ਗਿਆ ਪੈ ਨਾਸ਼ਤਾ ਕਰ ਲਓ ਕਮਰਾ ਸਮੇਟ ਲਈਏ ਅੱਛੀ ਤਰਾਂ। ਹਾਂਜੀ ਕਰਨ ਨੀ ਦੈਂਦੀ ਨਾ ਕੁਛ ਫੇਰ, ਪਿਆ ਰਹਿੰਦਾ ਸਮਾਨ ਫੇਰ ਬਸ। ਹਾਂਜੀ ਸੁਤੀ ਹੋਈ ਏ ਬਸ ਅੱਜ ਨਹਵਾਇਆ ਸੀ। ਨਾ ਉਹਨੂੰ ਮਾਲਿਸ਼ ਵਗੈਰਾ ਕਰਕੇ ਤਾਂ ਹੁਨ, ਹੂੰ।
ਤਾਂ ਹੀ ਸ਼ਾਂਤੀ ਐ।
ਮਾਲਿਸ਼ ਵਗੈਰਾ ਕਰਕੇ ਨਹਾਤੀ ਆ ਤੱਦ ਸੁੱਤੀ ਏ ਹੁਣੇ।
ਅੱਛਾ।
ਹੂੰ ਹੋਰ ਉਧਰ ਮੌਸਮ ਕੇਵੇ ਜੇਹਾ?
ਹੀ ਬਣਾਇਆ ਸੀ?
ਅਸੀਂ ਅੱਜ ਚਾਵਲ ਬਣਾਏ ਸੀ ਨਾਲ ਕੱਦੂ ਦਾ ਰਾਇਤਾ ਪਾ ਲਿਆ ਸੀ ਨਾਲ, ਚਟਨੀ ਬਣਾ ਲਈ ਸੀ।
ਅੱਛਾ- ਅੱਛਾ।
ਹੂੰ-ਹੂੰ।
ਅੱਸੀ ਬਣਾਇਆ ਸੀ ਫੇਰ ਚਾਵਲ,
ਅੱਛਾ- ਅੱਛਾ ਕੜੀ ਫੇਰ ਪਕੋੜੇਆਂ ਵਾਲੀ ਬਣਾਈ ਸੀ ਤੁਸੀਂ?
ਹਾਂਜੀ ਪਕੋੜੇਆਂ ਵਾਲੀ।
ਇੱਕ ਉਹ ਵੀ ਬਣਾਉਂਦੇ ਨੇ ਨਾ ਆਲੂ ਪਿਆਜ ਪਾ ਲੈਂਦੇ ਨੇ ਉਹ ਵਾਲੀ ਵੀ ਬਣਾ ਅੱਛਾ- ਅੱਛਾ ਤੇ ਪਕੌੜੇ ਕਿਹੜੇ ਪਿਆਜਾਂ ਦੇ ਬਣਾਏ
ਹਾਂ ਪਿਆਜ਼ਾ ਵਾਲੇ। ਸਾਰੇ ਖਾਂ ਦੇ ਨੇ ਪਕੌੜੇ ਖੁਸ਼ ਹੋ ਕੇ। ਹੂੰ। ਹੈਲੋ